ਹੈਲੋ ਹੈਲੋ ਜੀ ਹੈਲੋ ਹਾਂਜੀ ਸਸ ਰੀਆ ਕਾਲ ਜੀ।
ਸਸ ਰੀ ਕਾਲ ਜੀ ਹੋਰ ਕਿੱਦਾਂ ਕੀ ਹਾਲ ਚਾਲ ਏ।
ਹਾਂਜੀ ਵਦੀਆ ਵਾਹਿਗੁਰੂ ਦੀ ਮੇਰ ਨਾਲ ਤੁਸੀਂ ਸੁਨਾਓ
ਬਸ, ਬਸ ਵਦੀਆ ਜੀ।
ਹਾਂਜੀ, ਬਸ, ਹਾਂਜੀ
ਕਿੱਥੇ ਰੈਂਦੇ ਓਂ ਮੈਂ ਕਿਆ।
ਐ ਦੱਸ ਐ, ਓਦੇ ਵਿੱਚ ਐ। ਰੋਟੀ ਬਨਾਨ ਦਾ ਕਰਦੇ ਪਏ ਸੀ ਰੋਟੀ ਬਨਾਨ ਦੇ ਕੰਮ ਹੋ ਰਏ ਸੀ ਹੁਨੇ। ਰੋਟੀ ਬਨਾਨ ਦੀ ਤਿਆਰੀਆਂ ਹੋ ਰੀਆਂ ਸੀ।
ਓਕੇ-ਓਕੇ-ਓਕੇ ਹਾਂ ਬਸ ਡਿਨਰ ਟਾਈਮ ਸ਼ੁਰੂ ਹੋ ਗਿਆ।
ਹਾਂਜੀ ਬਸ ਰੋਟੀ ਬਨਨ ਦੀਆ ਤਿਆਰੀਆਂ ਸ਼ੁਰੂ ਹੋ ਰਈਆਂ ਸਨ ਓਈਓ। ਕੀ ਬਨਾਨਾ ਐ ਕੀ ਨਈ ਬਨਾਨਾ, ਬਸ ਓ ਤਰੋਈ ਦੀ ਸਬਜ਼ੀ ਹੋ ਗਈ ਐ। ਰੇਡੀ ਤਰੋਈ ਦੀ ਚਾੜਨ ਜਾ ਰਏ ਆਂ।
ਅੱਛਾ, ਅੱਜ ਸੰਡੇ ਐ ਨਾ ਸੰਡੇ ਨੂੰ ਸਪੈਸ਼ਲੀ ਕੁਛ ਬਨਦੈ।
ਨਾ, ਹਾਂਜੀ ਸੰਡੇ ਨੂੰ ਸਪੈਸ਼ਲ ਬਨਦੈ ਲੇਕਿਨ ਥੋੜੀ ਜਦੋਂ ਸ਼ਾਰੀਰਕ ਨਾ ਹੋਏ ਖਾਨ ਦੀ ਸ਼ਮਤਾ ਹਸਬੈਂਡ ਦੀ ਤਬੀਅਤ ਥੋੜੀ ਠੀਕ ਨੀ ਸੀ, ਤੇ ਓਈਓ ਫਿਰ- ਕੁਛ ਭਾਰੀ ਖਾ ਨੀ ਸਕਦੇ ਸੀ। ਕੋਈ ਓ ਦਾਲ ਤਰੋਈ ਕੁਛ ਖਾ ਸਕਦੇ ਸੀ, ਤੇ ਓਈ-ਓਈ ਫਿਰ ਬਨਾਨਾ ਪਿਆ ਬੱ ਬੱਚੇ ਤਾਂ ਵੈਸੇ ਈ ਨਈ ਮੰਨਦੇ ਬੱਚਿਆਂ ਨੂੰ ਤਾਂ ਵੈਸੇ ਈ ਓਹੋ ਜੀ ਚੀਜ਼ਾਂ ਪਸੰਦ ਹੁੰਦੀਆਂ ਨੇ ਏ ਚੀਜ਼ਾਂ ਕਿੱਥੇ ਪਸੰਦ ਕਰਦੇ ਨੇ ਬੱਚੇ।
ਹਾਂ, ਸਿੰਪਲ ਚੀਜ਼ਾਂ ਨੀ ਖਾਂਦੇ।
ਨਾ-ਨਾ ਬੱਚਿਆਂ ਨੂੰ ਤੇ ਜੰਕ ਫੂਡ ਖਿਲਾ ਦੋ ਜਿੰਨੇ ਮਰਜ਼ੀ।
ਬਸ-ਬਸ ਰੋਟੀ ਸਬਜ਼ੀ ਬਨਾ ਕੇ ਦੋ।
ਨਾ ਜੀ ਰੋਟੀ ਸਬਜ਼ੀ ਤਰੋਈ ਨਾ ਦੋ ਟਿੰਡੇ ਨਾ ਦੋ ਕੋਈ ਹਰੀ ਸਬਜ਼ੀਆਂ ਦੇ ਨਾਮ ਈ ਨਾ ਲੋ ਲੋਕੀ ਨਾ ਕੋਈ ਸਬਜ਼ੀਆਂ ਨੀ ਖਾਨ ਨੂੰ ਰਾਜੀ ਜੇੜੀ ਵੀ ਸਬਜ਼ੀ ਦਾ ਨਾਮ ਲਓ ਮੂੰਹ ਈ ਬਨ ਜਾਂਦੈ।
ਮੂੰਹ ਈ ਬਨ ਜਾਂਦੈ। ਹਾਲਾਂਕਿ ਏਨੀਆਂ ਮੈਂਗੀਆਂ ਸਬਜ਼ੀਆਂ ਨੇ ਕੋਈ ਸਬਜ਼ੀ ਬਨਾਨੀ ਸੌਖੀ ਵੀ ਨਈ ਐ।
ਨਾ ਸੌਖੀ ਵੀ ਨੀ ਏਨੀ ਗਰਮੀ ਤੇ ਬਨਾਨਾ ਵੀ ਨੀ ਸੌਖਾ ਪਰ ਸਬਜ਼ੀਆਂ ਵੀ ਪੈਲੇ ਕਟ ਟੋ ਕਰੋ, ਉਹਦੇ ਬਾਅਦ ਫਿਰ ਗਰਮੀ ਤੇ ਬਣਾਣ ਜਾਓ। ਉਹਦੀ ਗਰਮੀ'ਚ ਕਰੋ, ਜੋ ਕਰਦਾ ਉਹਨੂੰ ਪਤਾ ਚੱਲਦੈ।
ਉਹੀ ਨਾ ਇੱਕ ਸਬਜ਼ੀ ਬਣਾਣ ਵਾਸਤੇ, ਇੱਕ ਘੰਟਾ ਵੀ ਚਾਹੀ ਦਸ ਚੀਜ਼ਾਂ ਕੱਟਣੀਆਂ, ਧੋਣੀਆਂ, ਬਣਾਣੀਆਂ ਔਰ ਫਿਰ ਉਪਰੋ ਗਰਮੀ'ਚ ਪਸੀਨੋ-ਪਸੀਨ, ਹੋਰ ਬੱਚਿਆਂ ਨੇ ਮੂੰਹ ਵੀ ਨੀ ਲਗਾਣੀ, ਐ ਦੇਖੋ।
ਨਾ-ਨਾ ਕਿੰਨਾ ਦੁੱਖ ਲੱਗਦਾ ਉਸ ਵੇਲੇ, ਕਿ ਬੱਚੇ ਮੂੰਹ ਬਣਾਨ ਇੰਨੀ ਮਿਹਨਤ ਨਾਲ ਬੰਦਾ ਬਨਾਏ, ਖੜੇ ਹੋਕੇ ਪੈਰ ਵੀ ਸਾਡੇ ਦਰਦ ਹੋ ਜਾਂਦੇ ਨੇ ਬੀ ਆ ਉਮਰ ਤੇ, ਜਨਾਨੀਆਂ ਦੀ ਤਾਂ ਵੈਸੇ ਹੀ ਜਲਦੀ ਪੈਰ ਦਰਦ ਹੋਣੇ ਲੱਗ ਜਾਂਦੇ ਨੇ, ਇਹਨਾਂ ਨੂੰ ਵਿੱਚ ਵੈਸੇ ਹੀ ਕਮੀਆਂ ਹੋ ਜਾਂਦੀਆਂ ਨੇ ਜਲਦੀਆਂ, ਉੱਧਰੋਂ ਦੀ ਗਰਮੀ ਦੀ ਵੱਖਰੀ ਟੈਂਸ਼ਨ, ਗਰਮੀ ਦੇ ਵਿੱਚ ਵੱਖਰਾ ਓ, ਗਰਮੀ ਦੀ ਪਰੇਸ਼ਾਨੀ। ਉਧਰੋਂ ਦੀ ਸਭ ਕਰਕੇ ਕਰੋ, ਉਹਦੇ ਬਾਅਦ ਫਿਰ ਬੱਚੇ ਮੂੰਹ ਬਨਾਨ ਤੇ ਕਿੰਨਾ ਦੁੱਖ ਲੱਗਦਾ। ਹਾਂ, ਅਗਰ ਬੰਦਾ ਕਹਿਦੇ ਨਾ ਚਲੋ ਵੀ ਖੁਸ਼ ਹੋਕੇ ਖਾਲੇ ਨਾ, ਤੇ ਬੰਦਾ ਸਾਰੀ ਚੀਜ਼ਾਂ ਨੂੰ ਭੁਲਾਵੇ ਰਹਿ ਚਲੋ ਬਈ ਕੋਈ ਨੀ, ਸਾਡੀਆਂ ਲੱਤਾਂ ਵੀ ਚਲੋ ਕੋਈ ਗੱਲ ਨੀ ਦਰਦ ਹੋਈਆਂ ਟ ਠੀਕ ਹੋ ਜਾਂਗੀਆਂ, ਬੱਚਿਆਂ ਨੇ ਖੁਸ਼ ਹੋਕੇ ਤੇ ਖਾਲੀ, ਆ ਆਦਮੀ ਨੇ ਸਾਡੇ ਪਰਿਵਾਰ ਨੇ ਖੁਸ਼ ਹੋ ਕੇ ਤੇ ਖਾ ਲਈ ਨਾ। ਜਦ ਵੀ ਲੱਗਦਾ ਚਲੋ ਬਈ ਦਰਦ ਭੁੱਲ ਜਾਂਦੇ ਨੇ ਮਿਹਨਤ ਸਫਲ ਹੋ ਗਈ। ਹਾਂਜੀ ਬਿਲਕੁਲ ਸਾਰਿਆਂ ਦੇ ਬਸ ਤੁਹਾਡੇ ਹਾਂ ਤੁਹਾਡੇ ਘਰ ਵੀ ਐਵੇਂ ਹੀ ਕਰਦੇ ਨੇ।
ਐਵੇਂ ਈ ਕਰਦੇ ਨੇ, ਮੈਂ ਤੇ ਹੁਣ ਥੋੜ੍ਹੀ ਜੇਹੀ ਲਾਪਰਵਾਹੀ ਵੀ ਕਰਨ ਲੱਗ ਗਈ ਆ, ਮੈਂ ਕੇਹਾ ਜੇ ਨਹੀਂ ਖਾਣੀ ਤੇ ਮੈਂ ਬਨਾਣੀ ਵੀ ਨੀ ਜਾਓ ਫੇਰ। ਕਿੰਨਾ ਬੱਚਿਆਂ ਨੂੰ ਪਤਾ ਕਿ ਜਿੰਨਾ ਜ਼ਿਆਦਾ ਪੁੱਛ ਪੁੱਛ ਕਰੋ ਨਾ ਉਹਨੂੰ ਜ਼ਿਆਦਾ ਉਹ ਨਖਰੇ ਕਰਦੇ ਨੇ।
ਹਾਂ ਇਹ ਗੱਲ ਸਹੀ ਹੈ ਤੁਹਾਡੀ ਮੇਰੀਆਂ ਵੀ ਭੈਣਾਂ ਮੈਨੂੰ ਇਹੀ ਕਹਿੰਦੀਆਂ ਨੇ ਤੂੰ ਜ਼ਿਆਦਾ ਐਵੇਂ ਕਰਦੀ ਹੈ ਨਾ। ਤਾਂ, ਈ, ਓ ਜ਼ਾਦਾ ਈ ਫੇਰ ਉਹ ਲੋਗ ਨਖਰੀਆਂ ਦਿਖਾਂਦੇ ਨੇ ਬੱਚੇ ਹਾਂਜੀ।
ਲਿਮਿਟ ਹੁੰਦੀ ਹੈ ਦੇਖੋ ਅਸੀਂ ਵੀ ਤੇ ਇਨਸਾਨ ਹੀ ਹਾ ਨਾ ਅਸੀਂ ਵੀ ਤੇ ਥੱਕਦੇ ਹੀ ਹਾ ਨਾ। ਬੱਚੇ ਇਸ ਚੀਜ਼ ਨੂੰ ਫੀਲ ਨਹੀਂ ਕਰਦੇ ਲੇਕਿਨ ਜਦੋਂ ਬੱਚਿਆਂ ਦੇ ਉੱਤੇ ਤੇ ਏਹ ਚੀਜ਼ ਆਏਗੀ ਨਾ, ਛੱਡ ਦਾਂਗੀ ਨਾ ਓਹਨਾ ਨੂੰ ਏਦਾਂ ਹੀ, ਤੇ ਆਪੇ ਫਿਰ ਓਹਨਾਂ ਨੂੰ ਲੱਗੇਗਾ ਕਿ ਹਾਂ ਹੁਣ ਸਾਨੂੰ ਭੁੱਖ ਲੱਗੀ ਹੈ ਹੁਣ ਜੋ ਵੀ ਮੰਮੀ ਦੇ ਗਈ ਸੀ ਖਾ ਲੈਦੇ ਆ।
ਹਾਂ ਲੇਕਿਨ ਏ ਹੀ ਨਾ ਕਈ ਹੁੰਦੇ ਨੇ ਢੀਠ ਹੁੰਦੇ ਨੇ ਬਈ ਆ ਉਹ ਫੋਨ ਨੂੰ ਖੁਰਾਕ ਸਮਝ ਕੇ ਉਹ ਖਾ ਲਾਂਗੇ ਭੁੱਖੇ ਰਹਿ ਜਾਂਗੇ। ਮੇਰੀ ਤੇ ਬਈਆ ਮੇਰੀ ਤੇ ਹਾਲਤ ਖ਼ਰਾਬ ਹੋ ਜਾਂਦੀ ਚਲੋ ਹੁਣੇ ਆਖੇਗੀ ਹੁਣੇ ਆਖੇਗੀ ਹੁਣੇ ਨੀ ਤੇ ਹੁਣ ਆਖੇਗੀ। ਪਰ ਨਾ ਜੀ ਉਹਨੇ ਖਾਨਣਾ ਛੋੜੋ ਪਾਣੀ ਵੀ ਨਹੀਂ ਪੀਣਾ ਆਪਣੇ ਆਪ ਪਾਣੀ ਵੀ ਨਹੀਂ ਪੀਂਦੇ। ਹਾਂ ਉਹੀਓ ਤੇ ਫਿਰ ਦੇਖ ਦੇਖ ਕੇ ਫਿਰ ਫਿਰ ਉਹੀ ਉਹ ਦੇਖਦੇ ਨੇ ਫਿਰ ਬੱਚਿਆਂ ਨੂੰ ਕੁੱਛ ਹੋ ਜਾਂਦਾ ਤੇ ਫਿਰ ਆਪਣੇ ਹੀ ਸਿਰ ਤੇ ਫਿਰ ਜਾਨਾਂ ਤੇ ਆਪਣੀਆਂ ਹੀ ਸੁਖਦੀਆਂ ਨੇ ਨਾ
ਸੁੱਕਦੀਆਂ ਨੇ ਨਾਲੇ ਫਿਰ ਦੁਬਾਰਾ ਕਰਨਾ ਵੀ ਆਪ ਨੂੰ ਹੀ ਹੈ ਫਿਰ ਹੋਰ
ਆਪ ਨੂੰ ਹੀ ਹੈ ਸਭ ਆਪ ਨੂੰ ਹੀ ਡਾਕਟਰਾਂ ਕੋਲ ਅਲੱਗ ਔਰ ਫਿਰ ਬੱਚਿਆਂ ਦਾ ਬਹੁਤ ਸਭ ਇਹ ਤਾਂ ਕਹਿ ਰਹੀ ਹੈ ਨਾ ਸਭ ਮਾਵਾਂ ਨੇ ਤਾਂ ਵੀਆ ਬ ਬਹੁਤ ਸੱਚੇ ਪਾਤਸ਼ਾਹ ਅਗਰ ਦੇ ਬੱਚੇ ਤੇ ਫਿਰ ਓਹਨਾਂ ਨੂੰ ਸਮਝ ਵੀ ਦੇ, ਹਾਂ ਸਮਝ ਵੀ ਦੇ।
ਅੱਜ -ਕੱਲ੍ਹ ਦੇ ਬੱਚੇ ਪਤਾ ਕਿ ਘਰ ਟਾਈਮ ਨਈ ਦਿੰਦੇ, ਗੱਲਾਂ ਨੂੰ ਸੁਣਦੇ ਸਮਝਦੇ ਨਈ ਐ, ਓਹ ਸਿਰਫ਼ ਫੋਨਾ ਦੇ ਵਿੱਚ ਵੜੇ ਰਹਿੰਦੇ ਆ ਨਾ ਇਸ ਲਈ ਉਹਨਾਂ ਨੂੰ ਕਿਸੇ ਚੀਜ਼ ਦੀ ਅਹਿਮੀਅਤ ਵੈਲਿਊ ਸਮਝ ਨਹੀਂ ਆ ਰਹੀ।
ਕੁਛ ਨੀ ਸਮਝ ਆਂਦੀ।
ਸਮਝ ਨੀ ਆਂਦਾ, ਅੱਗੇ ਕੀ ਹੁੰਦਾ ਸੀਗਾ ਫੈਮਿਲੀ ਜੁਆਇੰਟ ਫੈਮਿਲੀ ਹੋਣੀ ਦਾਦਾ ਦਾਦੀ ਨੇ ਵੀ ਕੁਛ ਕਹਿ ਲੈਣਾ ਡਾਂਟ ਲੈਣਾ ਸਮਝਾ ਲੈਣਾ ਕੁਛ ਦੱਸ ਲੈਣਾ ਹੁਣ ਅੱਜ ਕੱਲ੍ਹ ਬੱਚੇ ਬਹਿੰਦੇ ਵੀ ਤੇ ਨੀ ਨਾ ਕੋਲ ਕਿਸੇ ਦੇ
ਨਾ ਬਸ ਫੋਨ ਦੇ ਕੋਲ ਈ ਬਿਠਾ ਦੋ ਫੋਨ ਸਵੇਰੇ ਤੂੰ ਰਾਤ ਤੱਕ ਰੱਖੇ ਰਹੋ, ਓਹੀ, ਓਹ ਨਿੰਦਰ ਵੀ ਨੀ ਲੈ ਏਹਨਾਂ ਨੇ ਲੈਣੀ ਨਿੰਦਰ ਵੀ ਨੀ ਪੂਰੀ ਕਰਾਂਗੇ ਬੱਚੇ ਤੇ, ਫੋਨ ਨਾਲ ਈ ਸਭ ਕੁੱਛ ਕਰਨਾ।
ਹਾਂਜੀ।
ਚਾਹੇ ਫਿਰ ਰੋਟੀ ਨਾਲ ਓਹਨਾ ਦੀ ਰੋਟੀ ਦੀ ਭੁੱਖ ਲੈ ਲੋ ਚਾਹੇ ਨਿੰਦਰਾ ਲੈ ਲਓ ਪਿਆਸ ਲੈ ਲਓ ਕੁੱਛ ਕੁਛ ਨਹੀ ਬਸ ਫੋਨ ਹੀ ਹੈ ਓਹ ਹੀ ਸਭ ਕੁਛ ਹੈ।
ਮੈਂਟਲੀ ਗਰੋਥ ਹੁੰਦੀ ਹੈ ਨਾ ਫਿਜ਼ਕਲੀ ਗਰੋਥ ਹੁੰਦੀ ਹੈ ਬੱਚਿਆਂ ਦੀ ਥੋੜੀ ਦੇਖੋ ਹਾਈਟ ਵੀ ਅੱਜ ਕੱਲ ਇਦਾਂ ਹੀ ਹੈ। ਨਿਕਲਦੀ ਨੀ ਬੱਚੇ ਬਾਹਰ ਨੀ ਜਾਂਦੇ ਖੇਲਦੇ ਕੁਦਦੇ ਨੀ ਹਨਾ।
ਪੇਲੇ ਸਾਡੇ ਟਾਈਮ ਤੇ ਕਿਵੇਂ ਹੁੰਦਾ ਸੀ, ਹਾਂ ਸਾਡੇ ਟਾਈਮ ਤੇ ਅਸੀਂ ਲੋਕ ਹਾਂ ਰੋਜ਼ ਖਾ ਇਕੱਠਾ ਦੋ ਘੰਟੇ -ਦੋ ਘੰਟੇ
ਹੇਲਣਾ ਹੀ ਹੁੰਦਾ ਸੀ, ਕਦੀ ਗਰਮੀ-ਧੁੱਪ ਨੀ ਦੇਖਦੇ ਸੀਗੇ। ਗਰਮੀਆਂ ਦੀ ਛੁੱਟੀਆਂ'ਚ ਵੀ ਕਿੰਨਾ-ਕਿੰਨਾ ਬਾਹਰ ਨਿਕਲਣਾ, ਪਾਰਕ, ਪਾਰਕ ਹੁੰਦੇ ਸੀ। ਖੁੱਲ੍ਹੇ-ਡੁੱਲੇ, ਖੇਲਣਾ, ਜਾਣਾ ਵਿਹੜੇ ਹੀ ਹੁੰਦੇ ਸੀ ਆਪਣੇ ਘਰਾਂ ਦੇ ਖੁੱਲ੍ਹੇ-ਡੁੱਲੇ।
ਹਾਂਜੀ, ਉਹੀ ਤਾਂ ਕਹੀ ਕਦੀ ਰੱਸੀ ਟੱਪਣੀ, ਕਦੀ ਖੋ-ਖੋ ਖੇਡਣੇ। ਕਦੀ ਆਪਸ ਵਿੱਚ'ਚ ਕੁੜੀਆਂ ਇੰਨੇ।
ਖੇਡ ਖੇਡਦੀਆਂ ਸੀ ਕਿੰਨੇ ਛੋਟੇ ਬੱਚੇ, ਜ਼ਿਆਦਾ ਛੋਟੇ?
ਹਾਂ ਹਾਂਜੀ, ਓਹੀ ਉਹ ਹੈਹੀ ਨੇ ਹੈਗੇ, ਉਹ ਹੁਣ ਤੇ ਵੱਡੀ ਵੀ ਹੋ ਗਈ ਅੱਠਵੀਂ ਤੇ ਦਸਵੀਂ ਤੇ ਪੜ੍ਹਦੇ ਨੇ। ਲੇਕਿਨ ਫਿਰ ਵੀ ਹਾਂਜੀ, ਲੇਕਿਨ ਉਹੀ ਓ ਨਾ ਕਿ, ਓਈ ਓ ਫੋਨ ਹੀ ਪੁਛਦਾ ਹੇ ਅਪਣੇ-ਆਪ ਪਾਣੀ ਵੀ ਨਹੀਂ ਪੀਣਾ, ਅਪਣੇ-ਆਪ। ਓਹ ਵੀ ਨੀ ਲੈਣਾ, ਔਰ ਸਾਡੇ ਟਾਈਮ ਤੇ ਓਈ ਤਾਂ ਕਹਿ ਰਹੀ ਅਸੀਂ ਉਹਨੂੰ ਕੋਈ ਉਹ ਨੀ, ਅਲ ਇਹ ਵੀ ਨੀ ਕਿ ਇੱਕ ਦਿਨ ਖੇਡਕੇ ਬਹਿ ਜਾਓ, ਰੋਜ਼ ਦੀ ਰੋਟੀਨ ਹੁੰਦੀ ਸੀਗੀ ਰੋਜ਼ ਹੀ
ਖੇਲਣੈ ਨਾ ਥਕਾਵਟ ਲੱਗਦੀ ਸੀ, ਨਾ ਕੋਈ ਪੈਰ ਦਰਦ ਹੁੰਦੇ ਸੀ ਔਰ ਫਿਜੀਕਲੀ ਵੀ ਅਸੀ ਇੰਨੇ ਫਿਟ ਰਹਿੰਦੇ ਸੀਗੇ, ਨਹੀਂ।
ਸਹੀ ਗੱਲ ਹੈ, ਹਾਂਜੀ, ਬਿਲਕੁਲ ਹਾਈਟ ਵੀ ਸਾਡੀਆਂ ਹਾਂ
ਕਿ ਇੱਕ ਕੰਮ ਕਰਦੋ, ਉਹਨਾਂ ਦੀ ਤਾਂ ਹਾਲਤ ਹੀ ਖ਼ਰਾਬ ਹੋ ਜਾਂਦੀ ਏ, ਉਹਨਾਂ ਦੇ ਅੰਦਰ ਜਾਣ ਹੀ ਨਹੀਂ ਏ ਜਿਵੇਂ। ਕਿਉਂਕਿ ਜਾਨ ਏਸ ਲਈ ਨੀ ਨਾ ਕਿਤੇ ਖਾਂਦੇ ਨੀ ਚੱਜ ਨਾਲ, ਔਰ ਏ ਕੋਈ ਐਕਸਰਸਾਈਜ਼ ਨਹੀਂ ਕਰਦੇ, ਕਿਤੇ ਜਾਂਦੇ, ਨੀ ਕੁਛ ਕਰਦੇ ਨੀ।
ਨਾ-ਨਾ ਬਿਲਕੁਲ, ਇਹੀ ਤੇ ਨਾ। ਇਹ ਸਭ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਪਰ ਕੁੱਛ ਵੀ ਨਹੀਂ ਕਰਨਾ ਨਾ ਖੇਡਣਾ ਨਾ ਖਾਣਾ ਢੰਗ ਦਾ, ਨਾ ਖੇਡਣਾ-ਕੁਦਣਾ ਤੇ ਫਿਰ ਕੇ ਹੋਏਗਾ, ਜਦੋਂ ਬੈ ਫੇਰਾਂਗੇ
ਹੋਰ, ਹਾਲਾਂਕਿ ਬੱਚਿਆਂ ਨੂੰ ਵੀ ਪ ਤੈ, ਉਹਨਾਂ ਦੇ ਸਿਲੇਬਸ ਵਿੱਚ ਵੀ ਇਹ ਚੀਜ਼ਾਂ ਆਂਦੀਆਂ ਨੇ, ਕਿ ਫੋਨ ਯਾ ਏਦਾਂ ਦੀ ਕੋਈ ਵੀ ਗੈਜੇਟਸ ਨੇ, ਐ ਸਾਡੇ ਹੈਲਥ ਵਾਸਤੇ ਅੱਛੇ ਨਹੀਂ ਏ। ਬੱਚੇ ਆ ਪੜ੍ਹਦੇ ਵੀ ਨੇ, ਲੇਕਿਨ ਫੇਰ ਵੀ ਅਮਲ ਨਹੀਂ ਕਰਦੇ, ਅਮਲ ਨਹੀਂ ਕਰਦੇ।
ਨਾ ਕਰਦੇ ਹੀ ਨਹੀਂ ਅਮਲ, ਉਹੀ ਤੇ ਨਾ ਅਦੋਂ ਸਮਝਾਂਗੇ ਰੱਬ ਜਾਨੇ।
ਤੇ ਹੋਰ ਤੁਸੀਂ ਕੀ ਕਰਦੇ ਓ, ਕੁਛ ਕਰਦੇ?
ਨਹੀਂ ਜੀ ਹਾਊਸ ਵਾਈਫ ਈ ਆ ਹਾਂਜੀ, ਤੁਸੀਂ ਵੀ ਹਾਊਸ ਵਾਈਫ ਹੀ ਓ?
ਹਾਂਜੀ ਹਾਓਸ ਵਾਈਫ ਫਿਲਹਾਲ ਤਾਂ ਮੈਂ ਘਰ ਹੀ ਫਰੀ ਹਾਂ ਲੇਕਿਨ ਮੈਂ ਜੋਬ ਕਰਦੀ ਸੀਗੀ। ਸੇਲ ਡਿਪਾਰਟਮੈਂਟ ਵਿਚ ਜੋਬ ਕਰਦੀ ਸੀ ਮੈਕਸ ਲਾਈਫ ਇੰਸ਼ੋਰੈਂਸ ਵਿ- ਚ ਵੀ ਕੀਤੀ ਹੈ ਮੈਂ, ਮੈਂ ਸ਼ੋਰੂਮ ਵਿੱਚ ਵੀ ਕੀਤੀ ਹੈ।
ਹਾਂਜੀ ਚਲੋ ਤੁਸੀਂ ਵਹਿਗੂਰੁ ਮੇਹਰ ਨਾਲ। ਕਰਦੇ ਹੋ ਲੇਕੀਨ ਮੇਰੇ ਚ ਐ ਗਰਡਸ ਨਹੀਂ ਨੇ, ਐ ਵਾਲੇ ਗੁਰੂ ਪਿਤਾ ਜੀ। ਸੱਚੇ ਪਾਤਸ਼ਾਹ, ਜਿਵੇਂ ਚਲਾ ਰਹੇ ਨੇ ਸੱਚੇ ਪਾਤਸ਼ਾਹ ਉਹ ਬਸ ਆਪੇ ਹੀ ਚਲਾਉਂਦੇ ਰਹਾਂਗੇ।
ਦੀ ਗੱਲ ਹੈ ਮੇਰੀ ਗੱਲ ਸੁਣੋ, ਜੇ ਬਾਬਾ ਜੀ ਨਾਲ ਨੇ ਨਾ ਤੇ ਸਭ ਕੁਛ। ਨਾਲ ਐ, ਬਸ ਉਹਨਾਂ ਦੀ ਮਿਹਰ ਬਣੀ ਰਹਿਣੀ ਚਾਹੀਦੀ ਹੈ।
ਹਾਂਜੀ ਬਸ ਗੁਰੂ ਪਿਤਾ ਹਮੇਸ਼ਾ ਅੰਗ ਸੰੰਗ ਸਹਾਈ, ਹੋਏ ਉਹਦਾ ਸਿਰ ਤਿ ਹਾਥ ਹਮੇਸ਼ਾ ਰਹੇ। ਸੱਚੇ ਪਾਤਸ਼ਾਹ ਦਾ।
ਬਸ ਜੀ ਬਸ ਉਹੀ ਹੈ, ਹੋਰ ਹੈ ਕੀ ਹੈ, ਹੋਰ ਸਾਡੇ ਵਾਸਤੇ ਤੇ ਕੁਛ ਵੀ ਨਹੀਂ, ਹੋਰ ਗਿਆ।
ਹੋਰ ਤੁਸੀਂ ਕੀ ਬਣਾਉਣ ਜਾ ਰਹੇ ਹੋ?
ਮੈਂ ਅੱਜ ਕਾਲੇ ਛੋਲੇ।
ਕਾਲੇ ਛੋਲੇ ਚਲੋ ਕਾਲੇ ਛੋਲੇ, ਤਾਂ ਵਧੀਆ ਹੀ ਲੱਗਦੇ ਨੇ, ਐ ਤਾ ਸਬਨੂੰ ਸਵਾਦ ਆ ਜਾਂਦਾ ਹੋਏਗਾ।
ਹਾਂ- ਹਾਂ, ਹਾਂ। ਔਰ ਮੈਂ ਤੇ ਜਬਰਦਸਤੀ ਖੁਆ ਹੀ ਦਿੰਦੀ ਹਾਂ ਡਾਂਟ- ਪੀਟ ਕੇ ਚਾਹੇ ਥੋੜੇ ਖਾਣ ਵੱਧ ਖਾਣ।
ਅੱਛਾ।
ਤੇ ਚੋ ਨਾਲ ਚੋਲ ਬਣਾਣੇ ਹੈਗੇ ਆ ਬੱਚੇ ਥੋੜੇ ਖੁਸ਼ ਹੋ ਕੇ ਖਾ ਲੈਂਦੇ ਛੋਲੇ ਚਾਵਲ।
ਹਾਂਜੀ-ਹਾਂਜੀ।
ਕੋਈ ਬਾਰ ਦੀ ਚੀਜ਼ ਖਾਣ ਵਾਸਤੇ ਕੈਣਗੇ ਇਸ ਟੈਮ ਤੇ ਪੈਲੇ ਮੈਂ ਕਵਾਂਗੀ ਕੀ ਰੋਟੀ ਪੈਲੇ ਖਾਣੀ ਤੇ ਉਸ ਤੋਂ ਬਾਦ ਜੋ ਮਰਜ਼ੀ ਖਾਈ ਜਾਓ।
ਹਾਂਜੀ ਓਈ ਕਈ ਹਾਂਜੀ-ਹਾਂਜੀ।
ਕਿਉਂਕਿ ਪੇਲੇ ਬਾਰ ਦੀ ਚੀਜ਼ ਖਾ ਲੈਣਗੇ ਨਾ ਤੇ ਫੇਰ ਢਿੱਟ ਭਰ ਜਾਂਦਾ, ਫੇਰ ਖਾਂਦੇ ਨੀ ਐ ਰੋਟੀ।
ਖਾਂਦੇ ਹਾਂ ਏ ਚੰਗਾ ਕਰਦੇ ਓ ਬੋਹਤ ਚੰਗਾ ਕਰਦੇ ਓ ਜੋ ਪੈਲੇ ਘਰ ਦੀ ਆਪਣੀ ਮਿਹਨਤ ਤੇ ਸਫਲ ਕਰੋ ਈ ਬਣਾਇਆ। ਘੱਟ ਤੋਂ ਘੱਟ ਬੱਚੇ ਖਾ ਲੈਣ ਪੈਲੇ ਹਾਂ।
ਜੀ ਤੁਸੀਂ ਤੁਹਾਨੂੰ ਸਾ ਤੁਹਾਨੂੰ ਜਾਂ ਸਾਨੂੰ ਤੇ ਪਤਾ ਈ ਐ ਬ
ਸਈ ਗੱਲ ਨਾ- ਨਾ ਓਈ ਤੇ ਨਾ ਨੀ ਸਮਝਦੇ ਓਈ ਫੇਰ ਬੰਦਾ ਜਦੋਂ ਬੱਚੇ ਖਾ ਲਾਣ ਨਾ ਤਦ ਸਕੂਨ ਮਿਲਦਾ ਚਲੋ ਖਾ ਲਿਆ ਸਾਡੀ ਮਿਹਨਤ ਸਫਲ ਹੋਈ ਐ ਆ।
ਤੇ ਜਦੋਂ ਵੀ ਏਨਾਂ ਨੇ ਸ਼ਾਮੀ ਕੋਈ ਬਾਰ ਦੀ ਚੀਜ਼ ਮੰਗਾਂਣੀ ਐ ਨਾ ਮੈਂ ਪੇਲੇ ਬੋਲ ਦਿੰਦੀ ਆ ਜੇ ਮੰਗਾਂਣੀ ਐ ਤੇ ਸ਼ਾਮ ਤੋਂ ਪੈਲੇ-ਪੈਲੇ ਮੰਗਾਂਓ ਕਿ ਤੁਹਾਨੂੰ ਡਾਇਜੈਸਟ ਹੋ ਜਾਏ ਔਰ ਰਾਤ ਦੀ ਰੋਟੀ ਪ੍ਰੋਪਰ ਖਾਓ
ਐ ਤੇ ਬੋਤ ਵਧੀਆ ਤੁਸੀਂ ਕਰਦੇ ਓ ਜੀ ਬੋਤ ਵਧੀਆ।
ਹਾਂ ਸਵੇਰ ਦਾ ਨਾਸ਼ਤਾ ਵੀ ਥੋੜਾ ਏਦਾਂ ਦਾ ਈ ਕਰਦੀ ਆ ਕਿ ਵੀ ਚਲੋ ਹੈਲਦੀ ਬਣੇ ਆਪਣੇ ਵੱਲੋਂ। ਕਦੀ ਪੋਹਾ ਬਣਾ ਲੀਤਾ ਵਿੱਚ ਮੂੰਗਫਲੀ ਵਗੈਰਾ ਪਾ ਦਿੱਤੀ। ਸਬਜ਼ੀਆਂ ਪਾ ਦਿੱਤੀਆਂ, ਜੇ ਮੈਂਕਰੋਨੀ ਵੀ ਬਨਾਂਦੀ ਆ ਘਰ ਤੇ ਅੱਛੀ ਤਰਾਂ ਵੈਜੀਟੇਬਲਸ ਪਾ ਕੇ ਬਣਾਦੀਆਂ ਵਿੱਚ ਮਲਾਈ ਪਾ ਦਿੱਤੀ ਹੈਲਦੀ ਬਣਾਣ ਵਾਸਤੇ ਕਿ ਚਲੋ ਸਿਰਫ਼ ਮੈਦਾ-ਮੈਦਾ ਈ ਨਾ ਲੱਗੇ ਏਨਾਂ ਨੂੰ।
ਹਾਂ ਸ਼ਿਮਲੀ ਮਿਰਚ ਵਗੈਰਾ
ਹਾਂ ਸਬਜ਼ੀਆਂ-ਸਬਜ਼ੀਆਂ ਪ੍ਰੋਪਰ ਸਾਰੀ ਸ਼ਿਮਲਾ ਪਾ ਲਈ, ਗਾਜਰ ਪਾ ਲਈ, ਟਮਾਟਰ ਪਿਆਜ ਪੈਂਦਾ ਈ ਏ। ਕੋਨਸ ਵਗੈਰਾ ਮੱਕੀ ਦੇ ਦਾਣੇ ਜੇੜੇ ਕੋਨਸ ਹੁੰਦੇ ਆ ਓ ਪਾਲੀ। ਤੇ ਸਵੀਟਕੋਨਸ ਨਾਲ ਮਲਾਈ ਅੱਛੀ ਤਰਾਂ। ਹੂੰ ਮੇਓਨੀ-ਮੇਓਨੀ ਦੀ ਜਗਾ ਤੇ ਤੇ ਨਾ ਮੈਂ ਮਿਉਨੀ ਪ੍ਰੈਫਰ ਨੀ ਕਰਦੀ, ਮੈਂ ਮਿਓਨੀ ਦੀ ਜਗ੍ਹਾ ਤੇ ਮਲਾਈ ਪਾ ਦੇਨੀ ਆ।
ਹਾਂ ਏ ਬੋਤ ਅੱਛਾ ਕਰਦੇ ਓ ਤੁਸੀਂ, ਸਈ ਗੱਲ ਐ, ਏਦੇ ਨਾਲ ਟੇਸਟ ਦਾ ਟੇਸਟ ਆ ਗਿਆ ਨਾਲੇ ਓ
ਹਾਂ ਸਬਜ਼ੀਆਂ, ਹਾਂ ਓ ਸਬਜ਼ੀਆਂ ਵੀ ਖਾਦੀਆਂ ਜਾਂਦੀਆਂ ਫੇਰ ਏਦਾਂ।
ਸਈ ਗੱਲ ਐ।
ਹੁਨ ਕਈ ਸਬਜ਼ੀਆਂ ਨੂੰ ਮੰਨ ਐ ਹੁਨ ਕਈ ਵਾਰ ਨਾ ਸਬਜ਼ੀਆਂ ਨੂੰ ਬੜਾ ਮਨਾ ਕਰਦੇ ਆ ਬੱਚੇ ਹੁਨ ਫੇਰ ਮੈਂ ਏਦਾਂ ਦੀਆਂ ਚੀਜ਼ਾਂ ਜਾਦਾ ਤਰ ਬਨਾਦੀ ਆਂ ਜਿਵੇਂ ਹੁਨ ਮੈਕਰੋਨੀ ਹੋਗੀ ਉ ਚ ਪਾ ਦਿੰਦੀ ਆਂ ਅ ਪਾਸਤਾ ਚ ਪਾਂ ਦਿੱਤੀ, ਇੱਕ ਆਂਦੀ ਆ ਬੋਬੀਨੌ ਸੇਵੀਆਂ ਆਦੀਆਂ ਨਾ।
ਹਾਂਜੀ, ਹਾਂਜੀ, ਹਾਂਜੀ ਹਾਂ
ਫੇਰ ਮੈਂ ਓ ਵੀ ਏਦਾਂ ਈ ਪਲੋ ਦੀ ਤਰ੍ਹਾਂ ਬਣਾਦੀ ਆ, ਓਦੇ ਵਿੱਚ ਵੀ ਸਬਜ਼ੀਆਂ ਪਾ ਕੇ ਤੜਕਾ ਲਗਾਂਦੀ ਆ। ਓ ਵੀ ਬੋਤ ਟੇਸਟੀ ਲੱਗਦੀ ਐ, ਮੈਗੀ ਦੀ ਤਰ੍ਹਾਂ ਬਨ ਜਾਂਦੀ ਐ।
ਹਾਂਜੀ, ਔਰ ਮੈਂ ਵੀ ਪਤਾ ਓੰਨ ਪੈਲੇ ਤਾਂ ਮੈਦੇ ਦੀ ਹੀ ਆਂਦੀ ਸੀ ਹੁਨ ਤੇ ਮੈਨੂੰ ਪਤਾ ਚੱਲਿਆ ਕਿ ਸੂਜੀ ਦੀ ਵੀ ਆ ਦੀ ਏ ਨਾ ਮੈਂ ਫੇਰ ਹੁਨ, ਹਾਂ ਸੂਜੀ ਦੀ ਪਾ ਦੋ, ਹਾਂ ਸੂਜੀ ਦੀ ਪਾ ਦੋ ਵ ਦੀਆ ਮੈਦਾ ਨੁਕਸਾਨ ਕਰਦਾ ਐ, ਐਸੀ ਭਾਨੇ ਚੱਲੋ ਸੂਜੀ ਦੀ ਚਲੇਗੀ ਤੋ ਫਿਰ ਵੀ ਨੁਕਸਾਨ ਨੀ ਕਰੇਗੀ, ਜਦ ਦਾ ਪਤਾ ਚੱਲਿਆ ਮੈਂ ਵੀ ਸੂਜੀ ਦੀ ਮੰਗਾਂਨੀ ਆ।
ਹਾਂ, ਹਾਂ, ਹਾਂ, ਹਾਂ ਮੈਕਰੋਨੀ ਪਾਸਤਾ ਵੀ ਸੂਜੀ ਦਾ ਆ ਰਿਆ ਐ।
ਹਾਂਜੀ-ਹਾਂਜੀ, ਸੂਜੀ ਦੀ ਆ ਰਿਆ ਹਾਂਜੀ ਅਜੇ ਕਿੰਨੀ ਮਿਲਾਵਟ ਐ, ਐ ਤੇ ਨੀ ਪਤਾ। ਐੰਨੀ ਮਿਲਾਵਟ ਕਿੰਨੀ ਓ ਤੇ ਨੀ ਪਤਾ ਲੇਕਿਨ ਐ ਕਿ
ਆਪਨੀ ਵੱਲੋਂ ਜੇ ਅਸੀਂ ਹਾਂ-ਹਾਂ ਦੇਖੋ ਅਸੀਂ ਓਰੀਜਨਲ ਚੀਜ਼ ਵੀ ਖਾਂਦੇ ਆ, ਓਦੇ ਵਿੱਚ ਵੀ ਮਿਲਾਵਟ ਐ। ਹਨਾ, ਆਪਨੀ ਵੱਲੋਂ ਤੇ ਅਸੀਂ ਅੱਛੀ ਤੋਂ ਅੱਛੀ ਚੀਜ਼ਾਂ ਖਾਵਾਂਦੇ ਆ ਬੱਚਿਆਂ ਨੂੰ ਲੇਕਿਨ ਬੈਸਟ ਐ ਵੇ ਕਿ ਹੈਲਦੀ ਹੀ ਖੁਆਈਏ, ਨਹੀ ਮੈ ਦਾ ਖਾ ਕੇ ਤੇ ਹੋਰ ਏਨਾਂ ਨੇ ਅੰਦਰੋਂ ਓਹੀ ਹੋਨੀ ਐ, ਜੰਮਨਾ ਈ ਐ ਸਾਰਾ ਜਾਕੇ।
ਅੱਛਾ ਜੀ, ਸਸ਼੍ਰੀਆ ਕਾਲ ਜੀ। ਤੂਹਾਡੇ ਨਾਲ ਗੱਲ ਕਰਕੇ ਬੋਤ ਚੰਗਾ ਲੱਗਿਆ ਜੀ, ਬੋਤ ਚੰਗਾ ਲੱਗਿਆ, ਥੈਂਕ ਯੂ ਸੋ ਮਚ। ਹਾਂਜੀ, ਬਿਲਕੁਲ ਜੀ, ਹਾਂਜੀ-ਹਾਂਜੀ, ਬਿਲ
ਓਕੇ ਜੀ, ਥੈਂਕ ਸ਼ਸ਼੍ਰੀ ਕਾਲ, ਸ਼ਸ਼੍ਰੀਕਾਲ ਜੀ।
ਇੱਕ